ਹੈਲੋ ਹਾਂ ਗੋਰੀ ਕੀ ਹਾਲ ਚਾਲ ਨੇ ਵਧੀਆ ਵਧੀਆ ਹੋਰ ਘਰੇ ਕਿਵੇਂ ਸਾਰੇ
ਸਭ ਠੀਕ ਠਾਕ ਤੂੰ ਦੱਸ ਸਭ ਵਧੀਆ
ਆ ਗਈ ਘੁੰਮ ਕੇ
ਹੋਰ ਰ
ਇੰਨੀ ਗਰਮੀ ਚ ਗਈ ਸੀ
ਉਦੋਂ ਤਾਂ ਠੀਕ ਹੀ ਫਿਰ ਵੀ ਜਦੋਂ ਆਪਾਂ ਗਏ ਸੀ ਆਂਦੇ ਟਾਈਮ ਬਹੁਤ ਜ਼ਿਆਦਾ ਗਰਮੀ ਸੀ
ਹੁਣ ਦੋ ਤਿੰਨ ਦਿਨ ਹੋ ਗਏ ਨੇ ਜ਼ਿਆਦਾ ਹੀ ਪੈਂਦੀ
ਦੋ ਦਿਨ ਹੋ ਗਏ ਸਾਡੇ ਘਰ ਗੈਸਟ ਆਏ ਨੇ ਮੇਰੇ ਮਾਮਾ ਜੀ ਔਰ ਮਾਮੀ ਜੀ ਤੇ ਉਹ ਕੱਲ ਤੇ ਅੱਜ ਬਹੁਤ ਜ਼ਿਆਦਾ ਗਰਮੀ ਹੋਈ ਪਈ
ਹੁਣ ਸਕੂਲ ਵੀ ਖੁੱਲਣ ਵਾਲੇ ਨੇ
ਹੋਰ ਮੇਰਾ ਭਰਾ ਖੁਦ ਕਹਿੰਦਾ ਕਹਿੰਦਾ ਜਿਦਾਂ ਜਿੱਦਾਂ ਕੋਾਲਜ ਖੁਲਣ ਦੇ ਟਾਈਮ ਆਦੇ ਨੇ ਤੇ ਉਹ ਹੋਈ ਜਾਣਦੇ ਆ ਗਰਮੀ
ਹੋਰ ਕੀ
ਕਹਿੰਦਾ ਮੇਰਾ ਤਾਂ ਜੀਅ ਕਰਨ ਦਿਆ ਕਿ ਇੱਕ ਮਹੀਨੇ ਡੇਢ ਮਹੀਨੇ ਦੀਆਂ ਹੋਰ ਛੁੱਟੀਆਂ ਪੈ ਜਾਣ
ਉਹ ਕੀ ਕਰਦਾ ਪਿਆ ਹੁਣ
ਉਹ ਫਾਰਮੇਸੀ ਦਾ ਕੋਰਸ ਕਰਨ ਦੀਐ
ਅੱਛ
ਹਮ ਹਾਂ
ਮੇਰੇ ਭਰਾ ਮਤਲ ਪੇਪਰ ਆਏਗਾ ਨਾ, ਤੇ ਉਹ ਭਰੇ ਗਾ ਹਾ।
ਉਹਨੇ ਵੀ ਇਹ ਫਾਰਮੇਸੀ ਦਾ ਕੀਤਾ ਨਾ
ਅੱਛਾ ਠੀਕ ਹੈ ਇਹਦਾ ਮਤਲਬ ਬਹੁਤ ਵਧੀਆ ਕੰਮ ਏ ਇਹਦਾ
ਹਾਂ ਹਾਂ ਦੋ ਦੋ ਮਿੰਟ ਰੁਕ
ਕਦੇ ਵਿੱਚ ਨੀ ਨਾ ਦੋ ਮਿੰਟ ਰੁਕੀ ਦਾ
ਹਾਂ ਹੋਰ
ਬਸ ਵਧੀਆ ਆ ਗਏ ਸਾਨੂੰ ਪੈਸੇ ਕਿੰਨੀ ਖੁਸ਼ੀ ਹੋਈ ਸੀ
ਸਹੀ ਗੱਲ ਏ ਮੈਂ ਇੱਕ ਦਮ ਕਵਾਂ ਪੈਸੇ ਕਿੰਨੇ ਪਾਤੇ ਪਹਿਲੇ ਮੇਰੇ, ਤਿੰਨ ਸੌ ਰੁਪਇਆ, ਤਿੰਨ ਸੌ ਸੱਤ ਰੁਪਏ ਆਏ ਹੀ।
ਉਹੀ ਵੇਖ ਮੈਂ ਉਂਝ ਤੇ ਇੱਕ ਸੌ ਸਤਾਰਾਂ ਕਿੰਨੇ ਬਣੇ ਸ ਸਨਾਣਾ, ਤੇਰੇ ਆਂਨੀ ਪਿਆ ਮੈਂ ਪਰ ਜਿਹੜੇ ਸੁਣਨ ਵਾਲੇ ਵੀ ਤੇ ਆਉਣੇ ਸਨ।
ਹਾਂ ਉਹ ਵੀ ਹੈ, ਮਤਲਬ ਕਿ ਡਬਲ ਹੋ ਕੇ ਆਂਉਦੇ ਨੇ
ਹਾਂ ਦੁਗਣੇ ਹੋ ਕੇ ਆਉਂਦੇ ਨੇ ਅੰਜਲੀ ਆਪਦੇ ਤੇ ਪੰਦਰਾਂ ਸੌ, ਇੱਕ ਦੇ ਤੇ ਚੌਦਾਂ ਸੌ
ਮੇਰਾ ਭਰਾ ਖੁਦ ਕਹਿਣ ਦਾ, ਕਹਿੰਦਾ ਮੇਰਾ ਵੀ ਕਰਾਓ ਪਲੀਜ਼
ਮੇਰੇ ਸਾਢੇ ਅੱਠ ਸੌ ਆਏ ਸਨ।
ਅੱਛਾ, ਉਹਨਾਂ ਨੇ ਫੇਰ ਸੀਰੀਅਸ ਲੈ ਲਿਆ, ਆਪਾਂ ਸੀਰੀਅਸ ਨੀ ਲਿਆ।
ਉਹ ਫਿਰ ਬਸ ਸ਼ਾਮੀ ਬੱਚੇ ਬੁੱਚੇ ਆਏ ਹੁੰਦੇ ਨੇ
ਹਾਂ ਸਹੀ ਗੱਲ, ਉਹ ਤਾਂ ਫਰੀ ਹੁੰਦੇ ਨੇ ਸਾਰਾ ਦਿਨ
ਹਾਂ ਦਿਨ 'ਚ ਅਸੀਂ ਜੇ ਫਰੀ ਹੁੰਦੇ ਹਾਂ ਤੇ ਕਦੀ ਉਹ ਨਹੀਂ ਫਰੀ ਹੁੰਦੇ ਮੈਂ ਤੇ ਮੈਸੇਜ ਕਰ ਦਿੰਦੀ ਹਾਂ ਉਹਨਾਂ ਨੂੰ ਜੇ ਫਰੀ ਹੋ ਤੇ ਕਰ ਲੋ ਗੱਲ
ਅੱਛਾ, ਅੱਛਾ
ਫੇਰ ਉਹ ਕਦੀ ਵਹਿੰਦੀਆਂ ਹੀ ਨੀ ਹੈਗੀਆਂ, ਸ਼ਾਮੀ ਉਹ ਵਹਿੰਦੀਆਂ ਨੇ ਜਾ ਕੇ
ਅੱਛਾ, ਨਹੀਂ ਹੁਣ ਤਾਂ ਮੈਂ ਹਜੇ ਵੀ ਮੈਂ ਹੁਣ ਫਰੀ ਹਾਂ ਤੇ ਹੁਣ ਕਰ ਲਵਾਂਗੇ ਸੱਤ ਵਜੇ ਤੱਕ ਤਾਂ ਫ੍ਰਰੀ ਆ, ਇੱਕ ਟਾਈਮ ਤੇ ਇੱਕ ਕੋਲ ਹੋ ਸਕਦੀ ਹੈ ਕਿ
ਇੱਕ ਟਾਈਮ ਤੇ ਨਹੀਂ ਹੁਣ ਕੱਟ ਕੇ ਦੁਬਾਰਾ ਕਰਦੀ ਭਾਵੇਂ, ਮੈਂ ਤੈਨੂੰ ਕਰ ਸਕਦੀ ਆਂ ਹਮ, ਭਾਵੇਂ ਤੂੰ ਮੈਨੂੰ ਪੰਜ ਨਿਬੇੜ ਲੈ ਫਿਰ ਮੈਂ ਤੈਨੂੰ ਸੁਣ ਲਵਾਂਗੀ, ਮੈਂ ਤੈਨੂੰ ਕਰ ਲੂੰਗੀ
ਹਾਂ ਹਾਂ, ਤੇ ਹੋਰ
ਅੰਜਲੀ ਨਾਲ ਵੀ ਮੇਰੀ ਪੂਰੀਆਂ ਹੋ ਗਈਆਂ ਨੇ, ਤੇ ਗੁੰਮਟੀ ਆਲੀ ਦਾ ਇਹ ਆਦੇ ਉਹ ਵੀ ਉਹਨੇ ਕਰ ਲਿੱਤੀ ਹੋਈਆਂ ਨੇ, ਉਹਦੇ ਇੱਕ ਸੋ ਅਸ ਅੱਸੀ ਮਿੰਟਾਂ ਦਾ ਅੰਦਰੋਂ ਲਗ ਗਿਆ ਨਾ, ਤੇ ਇੱਕ ਸੌ ਅੱਸੀ ਮਿੰਟ ਪੂਰੇ ਕਰਨੇ ਅਸੀਂ ਹਾਂ, ਹੁਣ ਤੀਹ ਤੂ ਕੋਈ ਉਹਦੇ ਵਿਚੋਂ ਨੀ ਟਾਸਕ ਕਰਨੇ ਹੈਗੇ, ਪੂਰੇ
ਮਤਲਬ ਕਿ ਇੱਕ ਸੌ ਅੱਸੀ ਮਿੰਟ ਰੈਗੂਲਰ ਲਗਾਤਾਰ
ਨਹੀਂ ਇੱਕ ਸੌ ਅੱਸੀ ਮਿੰਟ ਪੂਰੇ ਕਰਨੇ ਐਂ ਜਿਵੇਂ ਮਰਜ਼ੀ ਭਾਵੇਂ ਚਾਰ ਦਿਨ 'ਚ ਜੋ ਆਪਾਂ ਜੋ ਕਰਨ ਦੇ ਆ
ਅੱਛਾ-ਅੱਛਾ ਤੀਹ ਕੋਲਸ ਦਾ ਉਹ ਕੋਈ ਨੀ ਹੈਗਾ।
ਹਾਂ, ਲਾਲਾ ਅਠਾਰਾਂ ਕੋਲਸ ਆਪਾਂ ਮਤਲਬ ਕਿ ਸੁਨਣੀਆਂ ਵੀ, ਅਠਾਰਾਂ ਵਿੱਚੋਂ ਕੁਛ ਸੁਨਣੀਆਂ ਵੀ ਨੇ, ਤੇ ਕੁਛ ਚੁੱਕ ਕਰਨੀਆਂ ਵੀ ਨੇ ਹਾਂ, ਹਾਂ ਇੱਕ ਸੌ ਅੱਸੀ ਮਿੰਟ ਦੀਦੀ ਉਹ ਖ਼ਰਾਬ ਗਈਆਂ ਚਲੋ ਖਰਾਬ ਗਈਆਂ ਤੇ ਫਿਰ ਵੀਹ ਬਾਈ ਹੋ ਜਾਣਗ
ਹਾਂ, ਤੇ ਹੋਰ ਉਹ ਗੱਲ ਸੁਣ, ਉਹ ਕਟਿੰਗ ਦੀ ਵੀਡੀਓ ਆ ਗੀ ਹੀ।
ਨਾ ਮੈਂ ਮੰਗੀ ਸੀ ਉਦੋਂ ਸਾਰਾ ਮਤਲਬ ਕਿ ਆਪਣਾ ਬੀਜੀ ਸੀ।
ਅੱਛਾ
ਤੇ ਬਸ ਮੈਂ ਕਰ ਦਵਾਂਗਾ ਮੈਂ ਮੰਗਵਾ ਕੇ, ਐਡੀ ਟੂਡੀ ਹੁੰਦੀਆਂ ਨੇ ਨਾ
ਅੱਛਾ-ਅੱਛਾ ਤੇ ਹੋਰ ਉਹ, ਉਦੀਂ ਅੰਜਲੀ ਦੀ ਕਰਾਤੀ ਸੀ ਕਟਿੰਗ।
ਨਾ ਕੱਲ ਵਿਹਲੇ ਆ ਕੱਲ ਜਾਵਾਂਗੀ। ਗਰਮੀ ਜਾਣ ਦਾ ਵੀ ਤੇ ਦਿਲ ਨੀ ਕਰਦਾ।
ਹੂੰ, ਬਹੁਤ ਗਰਮੀ ਆਪਾਂ
ਦਿਲ ਕਰਦਾ ਕਿੰਨੇ ਕਿੰਨੇ ਛੁੱਟੀਆਂ ਮਾਰ ਲਈਦੀਆਂ ਨੇ ਨਾ ਵਿੱਚ
ਹਾਂ, ਹਾਂ
ਹੋਰ ਕੀ
ਤੇ, ਕੱਲ ਆਏ ਸਾਡੇ ਮੇਰੇ ਮਾਮਾ ਜੀ ਹੋਰ ਬਾਰਾਂ ਕੁ ਵਜੇ ਆਏ, ਉਹਨਾਂ ਨੇ ਤਾਂ ਕਦੋਂ ਦੇ ਪਹੁੰਚ ਜਾਣਾ ਸੀ ਸਾਡੇ ਕ ਦਸ ਵਜੇ, ਓਥੇ ਰਸਤੇ 'ਚ ਜਾਮ ਈ ਬੜਾ ਲੱਗਿਆ ਸੀ।
ਹਾਂ ਜਾਮ ਬੜਾ ਮਤਲਬ ਕਿ ਓਦਨ ਮੇ ਹਾਂ ਮੇਰੇ ਮੰਮੀ ਹੋਣੀ ਵੀ ਆਏ ਦੇ ਨਾ ਕੱਲ ਪਟਿਆਲੇ।
ਹੂ ਹਾਂ ਤੇ ਓ ਓ ਆਏ ਸਾਢੇ ਕੁ ਬਾਰਾਂ ਵਜੇ। ਓਨਾਂ ਨੇ ਰੈਸਟ ਰੂਸਟ ਕੀਤਾ ਰੋਟੀ ਰੂਟੀ ਖਾਧੀ। ਫੇਰ ਆਪਾਂ ਓ ਬਜ਼ਾਰ ਬਜ਼ਾਰ ਹੋ ਕੇ ਆ ਕੇ ਫੇਰ ਆਪਾਂ ਗਏ ਸਾਢੇ ਕੁ ਚਾਰ ਵਜੇ ਓਥੇ ਪਟਿਆਲੇ ਦੁੱਖ ਨਿਵਾਰਨ ਸਾਹਿਬ।
ਅੱਛਾ ਅੱਛਾ।
ਹੈਲੋ।
ਸੋਨੀ ਤੇ ਐ।
ਅੱਛਾ ਮੈਂ ਫੇਰ ਆਪਾਂ ਓਥੇ ਗਏ ਸ਼੍ਰੀ ਦੁੱਖ ਨਿਵਾਰਨ। ਗੁਰਦੁਵਾਰੇ ਫੇਰ ਓਥੋਂ ਆਏ ਆਪਾਂ ਰਾਤੀ ਗਿਆਰਾਂ ਕੁ ਵਜੇ ਆਏ।
ਮਤਬ ਕਿਆ ਮੇਰੀ ਮੰਮੀ ਦਾ ਸਾਬ ਏ। ਮੇਰੀ ਮੰਮੀ ਹੋਰੀ ਓਥੇ ਮਤਬ ਕੀ ਗਿਆਰਾਂ ਵਜੇ ਈ ਆਏ ਨੇ।
ਅੱਛਾ।
ਉਹ ਸਮਾਣੇ ਗਏ ਹੋਏ ਸਨ।
ਅੱਛਾ।
ਤੇ ਮਤਲਬ ਕਿ ਨੌ ਕੁ ਵਜੇ ਤ ਦੁੱਖ ਨਿਵਾਰਨ ਸਾਹਿਬ ਹੈ ਹੈਗੇ ਸਨ ਉੱਥੇ।
ਅੱਛਾ ਅੱਛਾ ਅੱਛਾ ਅਹੀਓ। ਤੇ ਹੀ ਫਿਰ ਨੌ ਵਜੇ ਆਪਾਂ ਤਾਂ ਪਹੁੰਚ ਗਏ ਹੀ ਉੱਥੇ। ਸਾਡੇ ਨੌ ਵਜੇ ਤਾਂ ਆਪਾਂ ਨਿਕਲ ਗਏ ਹੀ ਉੱਥੋਂ।
ਮਤਲਬ ਕਿ ਸਾਡੇ ਅੱਠ ਨੌ ਵਜੇ ਤੱਕ ਸਨ ਪਰ ਇੱਥੇ ਗਿਆਰਾਂ ਵਜੇ ਪਹੁੰਚੇ ਨੇ।
ਅੱਛਾ ਅਹੀ ਵੀ ਸਾਡੇ ਅੱਠ ਨੌ ਵਜੇ ਤੱਕ ਉੱਥੇ ਹੀ। ਲੈ ਦੱਸ ਈ ਦਿੰਦੇ ਮਿਲ ਲੀ ਲੈਂਦੇ ਉਹਨਾਂ ਨੂੰ। ਸਾਡੀਆਂ ਮੈਂ ਦੋ ਗੱਡੀਆਂ ਗਈਆਂ ਹੀ ਨਾ ਇੱਕ ਮੇਰੇ ਮਾਮਾ ਜੀ ਹੋਰ ਦੀ ਇੱਕ ਸਾਡੀ।
ਅੱਛਾ।
ਹੂੰ।
ਬਸ ਓਦੇ ਬਾਰੇ ਵਿਆ ਭੂਆ ਦਾ ਮੁੰਡੇ ਦਾ ਵਿਆ ਏ ਓਹ ਤੇ ਤਿਆਰੀ ਕਰਾਨ ਗਏ ਸੀ।
ਅੱਛਾ ਅੱਛਾ। ਤੇ ਫੇਰ ਓ ਅੱਜ ਅੱਜ ਸਵੇਰੇ ਰਾਤ ਨੂੰ ਲੇਟ ਸੁੱਤੇ। ਉੱਠ ਕੇ ਤੇ ਓ ਹੁਣੇ ਈ ਗਏ ਨੇ। ਥੋੜੀ ਦੇਰ ਤੱਕ ਪੰਜ ਕੁ ਵਜੇ ਗਏ ਨੇ ਓ। ਹਮ ਓਨਾਂ ਨੂੰ ਕਿਆ ਸੀ ਸਵੇਰੇ ਸਵੇਰੇ ਚੱਲ ਜੋ ਫੇਰ ਵੀ ਮੇਰੇ ਮਾਮਾ ਜੀ ਓਥੇ। ਓ ਡਾਕਟਰ ਨੇ ਫੇਰ ਓ ਦੁਕਾਨ ਦਕੂਨ ਪਿੱਛੋਂ ਪੇਸ਼ਟਸ ਦੇ ਫੋਨ ਆਂਦੇ ਨੇ।
ਕਰਦਾ ਈ ਏ ਹੈਗਾ ਸੂਟਾਂ ਦੀ ਅੱਜ ਕੱਲ੍ਹ।
ਹੈਂ।
ਕਿਸੇ ਦਾ ਨੀ ਸੜਦਾ ਹੋਣਾ ਅੱਜ ਕੱਲ੍ਹ।
ਸਈ ਗੱਲ ਏ। ਪਰ ਫੇਰ ਵੀ ਮੇਰੇ ਮਾਮਾ ਜੀ ਨਾ।
ਪੁੱਜ ਜਾਂਦੀ ਨੇ।
ਹਾਂ ਨਈ ਪਰ ਫੇਰ ਵੀ ਮੇਰੇ ਮਾਮਾ ਜੀ ਹੋਰ ਟਾਈਮ ਕੱਢ ਕੇ ਆਏ ਨੇ ਖੁਦੋਂ ਓ ਸਪੈਸ਼ਲ ਸਾਨੂੰ ਮਿਲਣ ਵਾਸਤੇ ਆਏ ਨੇ।
ਓਈ ਤਾਂ ਹੁਨ ਕਦੀ ਕਦੀ ਆਣਾ ਹੁੰਦਾ ਜਿਵੇਂ।
ਹਾਂ ਕੇਦੇ ਕਿੰਨਾ ਟਾਈਮ ਹੋ ਗਿਆ ਆਏ ਨੀ। ਮੇਰੇ ਮਾਮਾ ਜੀ ਛੁੱਟੀ ਬੋਤ ਘੱਟ ਕਰਦੇ ਨੇ।
ਸਈ ਏ ਆਪਣਾ ਕੰਮ ਚ ਰੇਂਦੇ ਨੇ ਵੈਸੇ।
ਹਾਂ ਹੋਰ ਸੁਣਾ।
ਅੰਜਲੀ ਹੋਰਾ ਨਾ ਨੀ ਹੋਈ ਗੱਲ।
ਨਾ ਹੋਈ ਨੀ ਹੁਣ ਕਰਾਂਗੀ ਸਗੋਂ ਹੁਣੀ ਤਾਂ ਫ੍ਰੀ ਹੋਈ ਸੀ ਮੈਂ ਸੋਚਣ ਦੀ ਸੀ।
ਹਾਂ ਓ ਆਂਦੀ ਮੈਨੂੰ ਗੋਰੀ ਤੈਨੂੰ ਓ ਨੀ ਲੈਂਦੀ ਪਈ ਹੈਗੀ ਸੀਰੀਅਸ ਨੀ ਲੈਂਦੀ ਪਈ ਕੰਮ ਨੂੰ। ਹੇ ਹੇ ਮੈਂ ਓਨੂੰ ਕਿਆ ਮੈਂ ਕਿਆ ਓਦੇ ਤੇ ਮਾਮੇ ਆਏ ਹੋਏ ਨੇ।
ਬੋਤ ਜਾਦਾ ਆਪਾਂ ਪੈਲੇ ਖੁਦ ਅੰਮ੍ਰਿਤਸਰ ਚਲੇ ਗਏ ਓਥੋਂ ਆਏ ਆ ਰਾਤੀ। ਫੇਰ ਓ ਓਸ ਤੋਂ ਅਗਲੇ ਦਿਨ ਮੇਰੇ ਮਾਮਾ ਜੀ ਹੋਰ ਆ ਗਏ। ਹੋਣ ਜਾ ਗਏ ਕੁਛ ਸਿਸਟਮ ਜਿਆ ਸਈ ਹੋਇਆ।
ਹਾਂ। ਮੈਂ ਕਿਆ ਹੁਣ ਕਰ ਕਰਕੇ ਵੇਨੀ ਆ ਜੇ ਚੁੱਕ ਲਿਆ ਤੇ ਵੀ ਅੱਜ।
ਤੈਨੂੰ ਪਤਾ ਫੋਨ ਨਾ ਮੈਂ ਚੁੱਕ ਹੀ ਲੈਂਨੀ ਹਾਂ।
ਨਹੀਂ ਮੈਂ ਕਿਹਾ ਜਿਵੇਂ ਅਜੇ ਤਕ ਕੋਲ ਤੇ ਵੀ ਆਪਾਂ ਜਿਵੇਂ ਕਰੀਏ। ਵੀ ਹੁਨ ਮੈਡਮ ਨੇ ਜੋ ਕੇਆ ਵੀ ਦੋ ਦਿਨ ਚ ਪੂਰੇ ਕਰੋ ਏਨਾਂ ਨੂੰ।
ਹਾਂ, ਸਈ ਗਾੱਲ ਏ ਕੋਈ ਮੁਸ਼ਕਿਲ ਟਾਸਕ ਤਾਂ ਹੈ ਨੀ।
ਓਈ ਤੇ ਤਾਂਈ ਫ, ਤਾਂਈ ਫੇਰ ਅੱਗੇ ਮਿਲੇਗਾ ਨਾ, ਅੱਗੇ ਦੇਖਾਂਗੇ ਮਾੜਾ ਜੇਆ ਕੀ ਬਾਨਦੈ।
ਹਾਂ।
ਹੋਰ ਕੀ। ਸਾਡੇ ਤੇ ਹਜੇ ਪੇਆ ਏ, ਅੰਜਲੀ ਨਾਲ ਮੇਰੇ ਹੋ ਗਏ ਸਨ ਪੂਰੇ।
ਅੱਛਾ।
ਵੰਸ਼ ਆ ਅੰਜਲੀ ਤੇ ਵੰਸ਼ ਲੱਗੇ ਹੋਏ ਨੇ, ਤੇ ਗੁੰਮਟੀੇ ਵਾਲੀ ਨੂੰ ਅਸੀਂ ਕਾਰ ਨੀ ਸਕਦੇ ਓਦੇ ਪੂਰੇ ਹੋ ਗਏ ਨੇ ਮਿੰਟ, ਨਾ ਓ ਕਾਰ ਸਕਦੀ ਨਾ ਅਸੀਂ ਕਾਰ ਸਕਨੇ ਹਾਂ ਓਨੂ।
ਅੱਛਾ, ਨਈ ਮੈਂ ਵੀ ਹੁਨ ਆਪਨੇ ਭਰਾ ਨੂੰ ਕਰਾਂਗੀ ਮੈਂੜਮ ਨੂੰ ਕਵਾਂਗੀ। ਓਦ ਨਾਲ ਕਰ ਲਾਂਗੀ ਪੰਜ ਕੋਲਸ, ਮਲਬ ਕੀ ਮਿੰਟ ਪੂਰੇ।
ਹਾਂ।
ਹੋਰ ਕੀ ਆਪਾਂ ਪੈਲੇ ਕੇਂਦੇ ਹੀ, ਕੋਈ ਵਿਸ਼ਾ ਕੋਈ ਟੋਪਿਕ ਚਾਈਦਾ ਹੁੰਦੈ। ਐਂਵੀ ਗਾੱਲ ਕਾਰਲੋ, ਵੜਸ ਈ ਈਓ ਕਰਨੇ ਨੇ। ਹਾਂ, ਜੋਗ
ਕਾੰਮ ਨੀ ਅ, ਦਿੱਤਾ ਸਈ ਤਰਾਂ। ਤੇ ਜਦੋਂ ਪ, ਪੈਸੇ ਪੈ ਗੇ ਨੇ।
ਆਪਾਂ ਤਾਂ ਕੋਛ ਜਾਦਾ ਈ ਫੋਰਮੈਲਿਟੀ ਜੀ ਕਰਾਂਗੇ।
ਹਾਂ, ਹੋਣ ਪੈਹੇ ਪੈ ਗੇਨੇ ਤੇ ਲਾਲੋ ਜਾ ਕੇ।
ਹਾਂ, ਓ ਤਾਂ ਹੁੰਦਾ ਈ ਏ ਬਈ।
ਹੁੰਦਾ ਈ ਐ, ਓ ਫ੍ਰੀ ਦੇ ਆਂਡੇ ਨੇ ਵੇਲੇ ਬੈਠੇਆਂ ਦੇ।
ਸਈ ਗਾੱਲ ਏ। ਕੋਈ ਵੀ ਨੀ, ਦਾਸ ਰਪੇ ਵੀ ਕੋਈ ਦੇਵ-
ਆਹੋ।
ਹਾਂ।
ਏ ਪਾਲਟੀ ਜੋਗੇ ਹੋ ਗ ਨਾ ਆਪਣੀ।
ਸਈ ਗਾੱਲ ਏ, ਵਦੀਆ ਜੀ ਪਾਰਟੀ ਕਾਰਦੇ ਆ ਜਾ ਕੇ ਕਿਤੇ। ਹਾਂ।
ਮੈਂ ਬਡੇ ਮਨਾਵਾਂਗੇ ਆਪਨਾ ਚੰਗੀ ਤਰਾਂ, ਹੋਰ।
ਬਡੇ ਵਾਲੇ ਦਿਨ ਈ ਆਨਾ ਯਾਂ ਓਸ ਤੋਂ ਇੱਕ-ਦੋ ਦਿਨ ਠੈਰ ਕੇ, ਯਾਂ ਪੈਲਾਂ?
ਮੈਂ ਹੁਨ ਵੇਨੀ ਆ, ਵੈਸੇ ਬੱਡੇ ਵਾਲੇ਼ ਦਿਨ ਦਾ ਈ। ਓਕੇ ਦੇਖਦੇ ਆਂ। ਨੇੜੇ ਬਾੱਗ ਜਾਂਗੇ ਮਾੜਾ ਜਾ। ਰੈ ਦੋ-ਤਿੰਨ ਗਏ ਨੇ ਹੋਰ। ਹੋਰ, ਕੀ ਬਣਾਏਆ?
ਹੈਲੋ
ਕੀ ਬਨਾਏਐ?
ਕਿੱਥੇ ਚੱਲ ਜਾਂਨੀ ਏ? ਤੇਰੀ ਵਾਜ ਈ ਕਾੱਟ ਜਾਂਦੀ ਵਿਚੋ।
ਨਈ ਮੈਂ ਤੇ ਬੋਲਨੀ ਪੀ ਆਂ।
ਅੱਛਾ, ਵਾਜ ਹੀ ਨੀ ਆਂਦੀ ਹੀ। ਅਹੀਂ ਅ ਬਨਾਏਆ ਹੀ ਮਟਰ-ਪਨੀਰ ਬਨਾਏਆ ਹੀ।
ਅੱਛਾ।
ਨਾਲ ਚਾਵਲ, ਰੋਟੀ, ਦਹੀਂ ਆਹੀ ਕੁਛ ਬਣਾਯਾ ਸੀ। ਗਰਮੀ ਚ ਤਾਂ ਕੁਛ ਖਾਣ ਦਾ ਦਿਲ ਈ ਨੀ ਕਰਦਾ ਹੈਗਾ। ਲ ਤੇਰੀ ਵਾਜ ਬੜੀ ਘਾੱਟ ਹੋ ਜਾਂਦੀ ਏ ਇੱਕ ਦਮ। ਹੈਂ
ਤੇ ਦੇਲ, ਦੇਲ ਜੇਆ ਨੀ ਕਾਰਦਾ ਖਾਣ ਦਾ।
ਸਈ ਗਾੱਲ ਏ।
ਅਪਨੀ ਗਰਮ-ਗਰਮ ਤੇ ਅਸੀ ਬਨਾ ਲੈਦੇ ਹਨਾ।
ਹਾਂ ਸਵੇਰ ਦੀ ਰੋਟੀ ਖਾਧੀ ਏ। ਤੇ ਹੁਣ ਭੁੱਖ ਨੀ ਲੱਗੀ ਫੇਰ ਵੀ ਮੰਮਾ ਕਹਿੰਦੇ ਹਾਲੈ ਗਰਮੀ ਏ ਹਾਂ।
ਮਿੱਠਾ ਪਾਣੀ ਬਣਾ ਲੈਂਦੇ ਨੇ। ਨਿੰਬੂ ਪਾਣੀ ਬਣਾ ਰਿ
ਛਬੀਲ ਲੱਗੀ ਹੋਈ ਏ ਕਿੰਨੀ ਜਗ੍ਹਾ ਅ ਬ ਓਥੇ ਕੁਰਸ਼ੇਤਰ ਛੇਵੀਂ ਪਾਤਸ਼ਾਹੀ ਜੀ ਦਾ ਉਹ ਨੀ ਹੈਗਾ ਜਨਮ ਦਿਹਾੜਾ ਗੁਰਦੁਆਰਾ ਵੀ ਏ ਓਥੇ ਪਤੈ ਨਾ ਹੈਲੋ।
ਆਹੋ ਹੈਲੋ
ਕਿੱਥੇ ਚਲ ਜਾਂਣੀ ਏ।
ਮੈਂ ਤੇ ਇੱਥੇ ਈ ਆ ਤੂੰ
ਸਪੀਕਰ ਤੇ ਕੀ ਕੰਨ ਨਾਲ ਲਾ ਕੇ ਰੱਖ ਫੋਨ।
ਗਰਮ ਬੜਾ ਲੱਗਦਾ ਹੀਂ।
ਹਾਂ ਤਾਂ ਹੀ ਤੇ ਆਵਾਜ਼ ਨਹੀਂ ਆਂਦੀ ਹੈਗੀ।
ਨਹੀਂ ਮੈਂ ਬਿਲਕੁਲ ਨਾਲ ਰੱਖਿਆ ਹੋਇਆ ਮੂੰਹ ਦੇ। ਕੰਨ ਨਾਲ ਮੂੰਹ ਨਾਲ ਨੀ ਲਾਨ ਦਾ ਦਿਲ ਨਹੀ ਕਰਦਾ ਪਿਆ ਹੈਗਾ। ਸੁਕਿਆ ਪਿਆ ਪੂਰਾ।
ਉਹ ਤਾਂ ਹੈ ਹੀ ਆਪਾਂ ਇਨੇ ਹੋਏ ਪਏ। ਆਹ ਤੇ ਫੇਰ ਵੀ ਮਸ਼ੀਨ ਏ।
ਚੱਲ ਦੁਬਾਰਾ ਦੂਜੀ ਕੋੋਲ ਕਰ ਲੈ ਤੂੰ।
ਕਿੰਨਾ ਟਾਈਮ ਹੋ ਗਿਆ ਚੱਲ ਠੀਕ ਏ ਓਕੇ।
ਕਰ ਲੈ ਨਾਲ ਦੀ ਨਾਲ।
ਠੀਕ ਏ ਠੀਕ ਏ।